ਹ
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭਰਾ
ਹੋਰ ਠੀਕ ਠਾਕ ਹੋ?
ਹਾਂਜੀ ਠੀਕ ਠਾਕ ਤੁਸੀਂ ਦੱਸੋ ਕਿਵੇਂ ਹੋ।
ਬਸ ਮੈਂ ਵੀ ਵਧੀਆ, ਮੈਂ ਕਿਹਾ ਚਲੋ ਮੈਂ ਵਿਹਲਾ ਬੈਠਿਆ ਸੀ ਮੈਂ ਭੈਣ ਜੀ ਨੂੰ ਕੋਲ ਕਰਦਾ ਵਾਂ, ਕਿੰਨਾ ਚਿਰ ਹੋ ਗਿਆ ਤੁਹਾਡੇ ਨਾਲ ਗੱਲ ਨੀ ਹੋਈ ਸੀ।
ਹਾਂਜੀ ਹਾਂਜੀ ਬਹੁਤ ਵਧੀਆ ਕੀਤਾ ਤੁਸੀਂ ਕੋਲ ਕਰ ਲਈ।
ਹਾਂਜੀ ਹੋਰ ਵਧੀਆ ਔ ਤੁਸੀਂ?
ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ।
ਮੈਂ ਵੀ ਵਧੀਆ ਸੀ, ਹੋਰ ਘਰ ਸਭ ਕਿੱਦਾਂ ਨੇ?
ਸਭ ਵਧੀਆ ਨੇ ਸਭ ਵਧੀਆ ਭ
ਅੱਛਾ ਚਲੋ ਵਧੀਆ ਹੋਣੇ ਚਾਹੀਦੇ ਨੇ ਸਾਰੇ। ਹੋਰ ਦੱਸੋ ਕੀ ਕਰ ਰਹੇ ਸੀ?
ਕਰ
ਅੱਛਾ ਰੋਟੀ ਰੂਟੀ ਖਾ ਲਈ ਸੀ।
ਹਾਂਜੀ ਬਸ ਨਾਸ਼ਤਾ ਹੀ ਕੀਤਾ ਸੀ ਹੁਣ ਰੋਟੀ ਖਾਵਾਂਗੇ ਹੁਣ।
ਕੀ ਬਣਾਇਆ ਸੀ ਫੇਰ ਅੱਜ ਨਾਸ਼
ਅੱਜ ਨਾਸ਼ ਬਣਾਏ ਸੀ ਮੈਂ ਆਲੂ ਦੇ ਪਰੋਠੇ ਕੱਲ ਮੰਮੀ ਨੇ ਆਲੂ ਦੀ ਸਬਜ਼ੀ ਬਣਾਈ ਸੀ ਤੇ ਆਲੂ ਬਚ ਗਏ ਸੀ ਮੈਂ ਕ ਚਲੋ ਆਲੂ ਦੇ ਪਰੌਠੇ ਬਣਾ ਲਈਏ।
ਹਾਂ-ਹਾਂ ਏ ਤੇ ਹੈ, ਚਲੋ ਤੁਸੀਂ ਬੱਚਤ ਬੋਤ ਕਰਦੇ ਓ ਭੈਣ ਜੀ।
ਹਾਂਜੀ ਭਰਾ।
ਹਾਂ
ਕੀ ਕਰਦੇ ਫੇਰ ਇਦਾ ਬੀਨ ਈ ਜਾਣੇ ਉਹ ਬਚ ਗਏ ਸੀ ਨਾ ਕੱਲ ਫੇਰ ਉਬਲੇ ਹੋਈ ਮੰਮੀ ਨੇ ਰੱਖ ਲੇ ਸੀ। ਮੈਂ ਕਿਆ ਚਲੋ ਕੋਈ ਗੱਲ ਨੀ ਬਣਾ ਲੈਨੇ ਆ ਹਾਂਜੀ।
ਹਾਂ ਵਧੀਆ ਕੀਤਾ ਹੋਰ ਕੀ ਉਹ ਵੀ ਵੇਸਟ ਜਾਣੇ ਸੀ ਫਿਰ।
ਸਈ ਕਰਦਾ ਮੈਂ ਬਣਾ ਲਏ ਸੀ ਮੈਂ ਕਿਆ ਟੇਸਟੀ ਬਣੇ ਸੀ ਬੋਤ। ਹਾਂ ਫਿਰ ਆ ਮੈਂ ਬਣਾ ਲੈਨੀ ਆ ਸਾਰੇ ਤੁਸੀਂ ਆਓ ਕਦੇ ਪਰੌਠੇ ਖਾਓ ਮੇਰੇ ਹੱਥ ਦੇ।
ਹਾਂਜੀ-ਹਾਂਜੀ ਜ਼ਰੂਰ ਆਵਾਂਗੇ ਕਿਸੇ ਦਿਨ। ਹੋਰ ਦੱਸੋ ਭੈਣ ਜੀ।
ਹੋਰ ਸੁਣਾਓ ਕੋਈ ਗੱਲਬਾਤ, ਕਿੱਦਾਂ ਮੌਸਮ ਕਿੱਦਾਂ?
ਮੌਸਮ ਅਹ ਭਰਾ ਹੁਣੇ ਮੀਂ ਪਾਇਆ ਸੀ। ਬਸ ਅ ਜਿਵੇਂ ਉਹ ਕੇਂਦੇ ਆ ਨਾ ਛਿੜਕਾਵ ਕਰ ਦੇਨੇ ਆ ਅਸੀਂ। ਅਸੀਂ ਛਿੜਕਾਵੇ ਬੋਤ ਜਾਦਾ ਕਰ ਦੇਨੇ ਆ ਰੱਬ ਨੇ ਤਾਂ ਦੋ ਚਾਰ ਬੁੰਦੇ ਪਾਈ ਤੇ ਮੌਸਮ ਥੋੜਾ ਸਈ ਕਰਾ ਫਿਰ ਐਨੀ ਧੁੱਪ ਕਰਦੀਏ।
ਹਾਂ ਹੁਣੇ ਐਥੇ ਵੀ ਪਿਆ ਸੀ ਮੀ। ਤੇ ਹੁਨ ਫੇਰ ਦੁਬਾਰਾ ਧੁੱਪ ਨਿਕਲ ਗਈ ਪੂਰਾ ਤਪਨ ਡਿਆ ਫੇਰ। ਪਾਨੀ ਤੇ ਦਿਖ ਹੀ ਨੀ ਰਿਆ ਭੈਣ ਜੀ ਐ ਲੱਗ ਰਿਆ ਕਿ ਪਈ ਨੀ ਸੀ ਬਾਰਿਸ਼।
ਹਾਂ ਹ
ਹੂੰ-ਹੂੰ, ਹੂੰ। ਹੋਰ ਦੱਸੋ ਤੁਸੀਂ, ਬਸ ਮੈਂ ਬੈਠਿਆ ਸੀ। ਨਾ ਨੂੰ ਕੇ ਬੈਠਿਆ ਸੀ ਮੈਂ, ਮੈਂ ਕਿਆ ਚਲੋ ਮੈਂ ਭੈਣ ਜੀ ਨੂੰ ਕੋਲ ਕਰਦਾ ਵਾ। ਮੈਂ ਕਿਆ ਚਲੋ ਗੱਲਬਾਤ ਕਰਦੇ ਆ ਤੇ ਕਿੰਨਾ ਚਿਰ ਹੋ ਗਿਆ ਤਾਡੇ ਨਾਲ ਗੱਲ ਨੀ ਹੋਈ ਸੀ ਮੈਂ ਕਿਆ ਚਲੋ ਅੱਜ ਮੈਂ ਭੈਣ ਜੀ ਨੂੰ ਕੋਲ ਕਰਕੇ ਵੇਖਦਾ ਵਾ।
ਕੋਈ ਗੱਲ ਨੀ ਵਧੀਆ ਕੀਤਾ ਤੁਸੀ, ਤੁਸੀਂ ਕੋਲ ਕਰ ਲਈ ਓ ਤੁਸੀਂ ਨਾਸ਼ਤਾ ਵਗੈਰਾ ਕਰ ਲਿਆ ਜੇ।
ਹਾਂਜੀ ਨਾਸ਼ਤਾ ਵਗੈਰਾ ਅਸੀਂ ਕਰ ਲਿਆ ਸੀ। ਹਾਂ ਅਸੀਂ ਨਾਸ਼ਤਾ ਵਗੈਰਾ ਕਰਕੇ ਬਸ ਅੱਜ ਅਸੀਂ ਤੇ ਛੋਲੇ ਪਏ ਹੁੰਦੇ ਸੀ ਰਾਤ ਦੇ ਛੋਲੇ ਪਏ ਸੀ। ਕਾਲੇ ਛੋਲੇ ਬਣਾਏ ਸੀ ਨਾ, ਹਾਂ ਚਾਚੀ ਨੇ ਬਨਾਏ ਸੀ ਤੇ ਅਸੀਂ ਤੇ ਕਿਤੇ ਗਏ ਹੋਏ ਸੀ।
ਹਾਂ।
ਤੇ ਅਸੀਂ ਤੇ ਉੱਥੇ ਹੀ ਖਾ ਲੇ ਸੀ ਫੇਰ ਸਵੇਰੇ ਅਸੀਂ ਉਹ ਛੋਲੇ ਤੇ ਰੋ ਮਤਲਬ ਪਰੌਂਠੇ ਬਣਾ ਲਏ ਸੀ ਉਦੇ ਨਾਲ। ਔ ਖਾ ਲਈ ਸੀ ਅੱਸੀ।
ਹੂੰ, ਹੋਰ ਦੱਸੋ ਕੀ ਕਰ ਰਹੇ ਤੁਸੀਂ।
ਬਸ ਕੁਛ ਨੀ ਅਸੀਂ ਘੁੰਮ ਰੇ ਆ ਮੈਂ ਤੇ ਉੱਪਰ ਗਿਆ ਸੀ ਛੱਤ ਤੇ।
ਹਾਂਜੀ-ਹਾਂਜੀ।
ਬਾਰਿਸ਼ ਦੀ ਆਵਾਜ਼ ਆ ਰਹੀ ਸੀ ਮੈਂ ਕਿਹਾ ਮੀਂਹ ਪੈ ਰਿਹਾ ਮੈਨੂੰ ਲੱਗ ਰਿਹਾ ਜਿਵੇਂ ਮੈਂ ਉੱਪਰ ਗਿਆ
ਪ ਸੂ ਪਾ ਆ ਗਿਆ ਪੈ ਸੂ ਖ
ਕੀ ਕਹਿ ਰਹੇ ਹੋ
ਦਿਮਾਗ ਕੁਛ ਕੀਤਾ ਪਿਆ ਧੂੱਪ ਨੇ
ਉਹੀ ਤੇ ਭੈਣ ਜੀ ਜਿਵੇਂ ਉਹ ਪਰ ਅਸੀਂ ਗਏ ਛੱਤ ਤੇ ਢਹਿਲੈਣ ਉਵੇਂ ਹੀ ਧੁੱਪ ਨਿਕਲ ਗਈ ਇੰਨੀ ਜ਼ਿਆਦਾ
ਨਹੀਂ ਗਿਆ
ਹਾਂ ਹਾਂ ਹਾਂ
ਹਾਂ ਕਿ ਕੀ ਬਣਾ ਲੈਂਦੇ ਆ ਤੁਸੀਂ ਆਨਾ ਤੁਹਾਨੂੰ ਹ ਖਾਣਾ ਬਣਾਉਣਾ
ਹਾਂਜੀ ਆਉਂਦਾ ਭੈਣ ਜੀ ਤੁਸੀਂ ਫਰਮਾਇਸ਼ ਕਰੋ
ਬਹੁਤ ਵਧੀਆ ਗੱਲ ਆਉਣਾ ਹੀ ਚਾਹੀਦਾ ਮੁੰਡਿਆਂ ਨੂੰ ਵੀ
ਹਾਂਜੀ ਸਭ ਆਉਂਦਾ ਮੈਨੂੰ ਬਸ ਇੱਕ ਨ ਆਉਂਦਾ ਸਾਗ ਵਗੈਰਾ ਨਹੀਂ ਆਉਂਦਾ ਭੈਣ ਜੀ ਝੂਠ ਕੇ ਬੋਲਾ ਤੁਹਾਨੂੰ
ਹਾਂ ਚਲੋ ਉਹ ਤਾਂ ਹੈ ਵੋ ਤੋ ਮੈਨੂੰ ਵੀ ਨੀ ਆਉਂਦਾ ਪਤਾ ਕਿਉਂਕਿ ਉਹੀ ਹੈ ਨਾ ਚਲੋ ਹੋਰ ਸਬਜ਼ੀਆਂ ਤਾਂ ਸਾਡੇ ਘਰ ਬਣਦੀ ਵੀ ਰਹਿੰਦੀਆਂ ਸਾਗ ਇੱਕ ਵਾਰੀ ਬਣਦਾ ਉਹ ਵੀ ਸਰਦੀਆਂ ਚ
ਸਾਗ ਦਾ ਪਤਾ ਕੀ ਹੈ ਭੈਣ ਜੀ ਸਾਗ ਬਣਨ ਨੂੰ ਤਾਂ ਬਣ ਜਾਂਦਾ ਲਾਗਤ ਲੱਗਦੀ ਹੈ ਪਤਾ ਕੀ ਲਾਗਤ ਪੈਸੇ ਵਾਲੀ ਲਾਗਤ ਨਹੀਂ ਮਿਹਨਤ ਦੀ ਗੱਲ ਕਰ ਰਿਹਾ ਵਾਂ
ਲਾਗਤ ਲੱਗਦੀ ਐ ਦੋ ਇੱਕ ਘੰਟਾ ਤਾਂ ਉਹਨੂੰ ਛਾਂਦੇ ਰਹੋ ਫਿਰ ਉਹਦੇ ਚ ਇੰਨਾ ਗੰਦ ਨਿਕਲਦਾ ਉਹਨੂੰ ਧੋ ਤੇ ਬਹੁਤ ਜ਼ਿਆਦਾ ਘੱਟ ਉਹ ਵੀ ਸਹੀ ਗੱਲ ਹੈ ਮੈਨੂੰ ਵੀ ਨੀ ਪਤਾ ਬਸ ਮੈਨੂੰ ਸਾਗ ਨੀ ਆਉਂਦਾ ਔਰ ਇੱਕ ਗੱਟੇ ਸਬਜ਼ੀ ਨੀ ਆਉਂਦੀ ਰ ਬਾਕੀ ਸਭ ਗੋਦੜੇ ਦੀ ਜਦ ਜੜੀ ਹੂੰਮ
ਇੱਕ ਵਾਰ ਬੈਠਿਆ ਸੀ ਮੈਂ ਆਪਣੀ ਦਾਦੀ ਨਾਲ ਉਹ ਦੱਸ ਰਹੀ ਸੀ ਕਿ ਇਹ ਪੀਲੇ ਪੀਲੇ ਪੱਤੇ ਜਿਹੜੇ ਹੁੰਦੇ ਨੇ ਨਾ ਐਂ ਨਹੀਂ ਪਾਉਣੇ ਹੁੰਦੇ ਕੀ ਹੈ ਗੰਦ ਹੁੰਦਾ ਪੀਲੇ ਪੀਲੇ ਪੱਤੇ ਜਿਹੜੇ ਹੁੰਦੇ ਨੇ ਨਾ ਖਰਾਬ ਜਿਹੇ ਨਹੀਂ ਪਾਣੇ ਹੁੰਦੇ ਬਸ ਉਦੋਂ ਪਤਾ ਲੱਗਿਆ ਸੀ ਇਹ ਗੰਦ ਹੁੰਦਾ ਹੁਣ ਤੇ ਉਹ ਵੀ ਭੁੱਲ ਗਿਆ ਵਾ ਹੋਰ ਕੀ ਹੁੰਦਾ
ਹਾਂਜੀ ਹਾਂਜੀ
ਹਾਂਜੀ ਬਸ ਅਸੀਂ ਵੇਖ ਰਹੇ ਹਾਂ ਹੁਣ ਕੀ ਬਣਾਈਏ ਕੀ ਨਾ ਬਣਾਈਏ
ਹਾਂਜੀ ਹਾਂਜੀ
ਸੋਚ ਰਿਹਾ ਨਮਕੀਨੇ ਚੌਲ ਬਣਾਈਏ
ਮੈਸ ਗਰਮੀ ਚ ਕੀ ਕਰਨਾ ਇਹੀ ਸਭ ਖਾ ਕੇ ਦਹੀਂ ਨਾਲ ਖਾਲੋ ਲੋ ਲੱਸੀ ਨਾਲ ਖਾ ਲੋ ਬਸ ਫੇਰ ਥੋੜ੍ਹੀ ਦੇਰ ਪੜ੍ਹ ਜੋ ਫੇਿਰ ਸ਼ਾਮੀ ਉਹੀ ਡਰਾਮਾ
ਹਾਂ ਭੈਣ ਜੀ ਤੁਸੀਂ ਲੱਸੀ ਯਾਦ ਕਰਾਤੀ ਹੈ ਲੱਸੀ ਲੈ ਕੇ ਆਵਾਂਗਾ ਹੁਣ ਮੈਂ ਦੁਕਾਨ
ਹ ਹਾਂ
ਹਾਂਜੀ ਲੱਸੀ ਨਾਲ
ਚਲੋ ਮੈਂ ਯਾਦ ਕਰਾਂ ਤਾਂ ਲੈ ਆਇਉਂ
ਚੌਲ ਨਾਲ ਦਾ ਉਹੀ ਖਾ ਲਾਂਗਾ
ਹਾਂਜੀ ਮੈਂ ਕੀ ਲਾਂਗਾ
ਹਾਂ ਹਾਂ ਪੀ ਲਾਂਗਾ ਮਤਲਬ ਉਹਨੂੰ ਵਿੱਚ ਪਾ
ਹਾਂਜੀ
ਹਾਂਜੀ ਚੌਲਾਂ ਨਾਲ ਵੈਸੇ ਬੜੀ ਸਵਾਦ ਲੱਗਦੀ ਐ, ਨਮਕੀਨ ਲੱਸੀ
ਹੂੰ।
ਹਾਂ ਹੋਰ ਤੁਸੀਂ ਦੱਸੋ ਤੁਸੀਂ ਖਾ ਲੀ ਏ ਦੁਪਹਿਰ ਦੀ ਰੋਟੀ
ਨਈ ਭਰਾ ਹੁਨ ਅੱਜ ਅਸੀਂ ਰੋਟੀ ਨੀ ਬਨਾਈ ਕਿਉਂਕਿ ਸਾਡੇ ਗਲੀ ਚ ਅੱਜ ਭੰਡਾਰਾ ਏ।
ਤੇ ਉਹਨੇ ਉਤਾ ਹੈ ਸਾਡਾ ਚੁਲਾ ਨੋ ਤੇ
ਅੱਛਾ-ਅੱਛਾ-ਅੱਛਾ -ਅੱਛਾ ਤੇ ਜਾਇਆ ਓ, ਤੁਸੀਂ ਯਾਂ ਜਾਨਾ ਹਲੇ
ਜੀ ਖੋਦ ਜਾਵਾਂਗੇ ਬਨਰੇ ਅ ਹੁਣ ਹਣਜੀ, ਹਾਂਜੀ
ਹਾਂ ਤੁਸੀਂ ਵੇਖ ਰਹੇ ਓ, ਕਿ ਥੋੜੀ ਭੀੜ ਘੱਟ
ਗਾ ਨਈ ਭਰਾ ਹੁਣੇ ਬੰਧ ਰਿਹਾ ਸੀ ਹੁਣੇ ਅ ਸਟੇਜ ਸਾਲ ਲੱਗ ਰਿਹਾ ਹੁਨ ਅ ਵੀ ਅ ਸਟਾਰਟ ਨੀ ਹੋਇਆ ਮੈਂ ਸਭ ਤੋਂ ਪਹਿਲਾਂ ਚਾਹਾਂਗੀ ਫਿਰ ਸਟਾਰਟ ਹੋਏਗਾ।
ਅੱਛਾ ਤੇ ਭੈਣ ਜੀ ਸਟੋਲ ਲੱਗਦੀਯਾਂ ਨੇ ਯ ਕਿ ਨੀਚੇ ਬਿਠਾਕੇ
ਹਾਂਜੀ , ਸਟੋਲ ਲਗਦੇ ਉਹ ਜਿਵੇਂ ਹੁੰਦੇ ਨਾ ਡੋਂਗਿਆਂ ਚ ਦਿੰਦੇ ਨੇ।
ਹਾਂ- ਹਾਂ ਅੱਛਾ, ਓੱਦਾਂ।
ਹਾਂਜੀ
ਅੱਛਾ- ਅੱਛਾ- ਅੱਛਾ- ਅੱਛਾ ਠੀਕ ਐ, ਠੀਕ ਐ। ਠੀਕ, ਵਧੀਆ ਗੱਲ ਐ ਫੇਰ ਤੇ ਹੋਰ ਕੀ ਕਦੇ- ਕਦੇ ਰੋਟੀ ਨੂੰ ਵੀ ਰੈਸਟ ਮਿਲਨਾ ਚਾਹੀਦਾ, ਰਸੋਈ ਨੂੰ ਵੀ। ਹੋਰ ਕੀ ਰਸੋਈ ਵੀ ਬਚਾਰੀ ਗਰਮੀ 'ਚ ਤਪਨ ਡੀ ਅ ਪੂਰੀ
ਬਹੁਤ ਜ਼ਿਆਦਾ, ਬਹੁਤ ਜਿਆਦਾ।
ਹਾਂਜੀ
ਤੇ ਜਿਵੇਂ ਪੰਖਾ ਜੇ ਮੈਂ ਤਾਂ ਇਹ ਸੋਚਦੀ ਹਾਂ ਪਰਮਾਤਮਾ ਦਾ ਬਹੁਤ- ਬਹੁਤ ਸ਼ੁਕਰ ਹੈ ਸਾਡੇ ਘਰ ਕੁਲਰ ਐ। ਜੇ ਸਾਡੇ ਘਰ ਕੂਲਰ ਨਾ ਆਵੇ ਤਾਂ ਮੈਂ ਤਾਂ ਰਾਤਾਂ ਨੂੰ ਜਾਗਰਨ ਹੀ ਕਰਦੀ ਰਵਾਂ ਕੱਲ ਪੰਜ ਮਿੰਟ ਨਾਲ ਚਲੀ ਗਈ ਸੀ ਲਾਈਟ। ਤੇ ਪੰਖੇ ਵਿੱਚ ਮੇ ਐਵੇਂ ਹੋ ਗਿਆ ਕਿ ਮੈਂ ਤਾਂ ਅੱਜ ਰਬ ਨੂੰ ਪਿਆਰੀ ਹੋ ਜਾਵਾਂਗੀ
ਹਾਂ, ਇਹ ਤੇ ਹੈ ਗਰਮੀ ਚ' ਰਿਹਾ ਨਈ ਜਾਂਦਾ ਕੂ ਕੂਲਰ ਬਿਨਾਂ ਤੇ ਪੱਖੇ ਬਿਨਾਂ।
ਹਾਂ- ਹਾਂ, ਅਸੀਂ- ਅਸੀਂ ਕੂਲਰ ਤਾਂ ਚਲਾਉਂਦੇ ਨੀ ਥੋੜ੍ਹਾ ਮੌਸਮ ਥੋੜਾ ਠੀਕ ਹੋ ਰਿਆ। ਹਾਂ ਸਾਡਾ ਤਾਂ ਪੱਖਾ ਵੀ ਇੰਨਾ ਤੇਜ਼ ਚੱਲਦਾ ਐਵੇਂ ਲੱਗਦਾ ਜਿਵੇਂ ਕੂਲਰ ਹੀ ਚੱਲ ਰਿਹਾ ਦੂਜਾ। ਹਾਂ- ਹਾਂ, ਤੇ ਅਸੀ ਨਹੀਂ ਚਲਾਂਦੇ ਹੈਗੇ।
ਹੂੰ, ਹੂੰ
ਹ ਹੋਰ ਦੱਸੋ ਭੈਣ ਜੀ ਤੁਸੀਂ ਹਾਂ ਘਰ ਸਭ ਵਧੀਆ ਨੇ? ਗਏ ਹੋਏ ਨੇ ਸਾਰੇ ਕੰਮ। ਹਹੁਨ ਆਨਗੇ ਡੇਢ ਕੁ ਵਜੇ ਸਵਾ ਏਕ ਇੱਕ ਵਜੇ ਆਨਗੇ ਰੋਟੀ ਖਾਨ ਫੇਰ ਚਲੇ ਜਾਣਗੇ ਦੋ-ਤਿੰਨ ਵਜੇ।
ਹੱ
ਹਾਂਜੀ, ਹੋਰ ਦੱਸੋ ਤੁਸੀਂ ਕੀ ਕਰ ਰਹੇ ਸੀ ਹੁਣ ਤੁਸੀਂ?
ਕੰਮ ਤਾਂ ਕਰਨਾ ਈ ਏ ਤਾਂ ਈ ਅਸੀਂ ਰੋਟੀ ਖਾਵਾਂਗੇ ਚੈਨ ਨਾਲ
ਹਾਂ ਐ ਤੇ ਹੈ ਬਸ ਕਮਾਨ ਵਾਸਤੇ
ਅਪਣੇ ਪਰਾ ਦਾ ਤਾਂ ਬਸ ਕੁੱਛ ਨਾ ਪੁਛੋ ਓ ਕੁਛ ਨੀ ਕਰਦਾ
ਹੋਰ ਕੀ ਹੈ ਢਿੱਡ ਨੂੰ ਰਜਾਣ ਵਾਸਤੇ ਤਾਂ ਮਿਹਨਤ ਕਰਨੀ ਪੈਂਦੀ ਐ ਪੈਣ ਜੀ ਕੰਮ ਕਰਨਾ ਪੈਂਦਾ
ਹੋਰ ਤੁਸੀ ਸੁਣਾਓ ਕੋਈ ਗੱਲ
ਹਾਂ ਹਾਂਜੀ। ਹੋਰ ਦੱਸੋ ਭੈਣ ਜੀ, ਕੀ ਕਰ ਰਹੇ ਸੀ ਤੁਸੀਂ ਹੁਣ?
ਹਾਂ ਮੈਂ ਬੈਠੀ ਸੀ ਤੁਆਡੇ ਨਾਲ ਗੱਲ ਈ ਕਰ ਰਹੀ ਹਾਂ ਹੋਰ ਕੁਛ ਨੀ ਕਰ ਰਹੀ ਮੈਂ।
ਅੱਛਾ-ਅੱਛਾ, ਬਸ ਅਸੀਂ ਵੀ ਵੇਲੇ ਕੁੰਮ ਰਹੇ ਆ। ਮੈਂ ਉੱਪਰ ਜਾ ਕੇ ਆਇਆ ਸੀ ਛੱਤ ਤੇ ਦੇਖਿਆ ਓਥੇ ਦਾ ਏਨੀੇ ਧੁੱਪ ਨਿਕਲ ਰੀ ਐ ਜਿਵੇਂ ਏਥੇ ਐਵੇਂ ਲੱਗ ਰਿਹਾ ਕਿ ਜਿਵੇਂ ਮੀ ਪਿਆ ਈ ਨੀ ਸੀਗਾ।
ਸਈ ਗੱਲ ਐ ਹਲਕੀ-ਹਲਕੀ ਕੱਲ ਤੱਕ ਪੈ ਰਿਆਂ ਆ ਸੀ। ਬਾਰ ਛਿੜਕਾਵ ਵੀ ਜਾਦਾ ਕਰਦੇ ਨੇ ਰੱਬ ਨੇ ਤਾਂ ਬਿਲਕੁਲ ਹੀ ਬੂੰਦੇ-ਬੂੰਦੇ ਪਾਈ ਸੀ।
ਹਾਂਜੀ ਐ ਤਾਂ ਹੈ। ਬਸ ਓ ਥੋੜ੍ਹੀ ਗਰਮੀ ਨੂੰ ਪਰਮਾਤਮਾ ਵੀ ਕੈ ਰਿਆ ਸੀ ਚਲੋ ਥੋੜ੍ਹੀ ਗਰਮੀ ਨੂੰ ਥੋੜ੍ਹਾ
ਤੁਆਡੀ ਗਰਮੀ ਨੂੰ ਥੋੜਾ ਜੇਆ ਇੱਕ ਪਰਸੈਂਟ ਤੁਆਨੂੰ ਦੇ ਦਿੰਦਾ ਵੇ। ਥੋੜੀ ਜੀ ਖੁਸ਼ ਕਰਦੇ ਨਾ ਤੁਆਨੂੰ
ਪਰ ਮੌਸਮ ਠੀਕ, ਹੋ ਗਿਆ ਹੁਨ ਤੇ
ਨਹੀਂ ਤਾਂ ਬਹੁਤ ਗਰਮੀ ਲੱਗਦੀ ਐ, ਸਾਡੇ ਉਧਰ ਥੋਡੀ ਹਰਿਆਲੀ ਹੋਏਗੀ ਨਾ ਤੋ ਤੁਆਨੂੰ ਲੱਗ ਰਿਹਾ, ਏਥੇ ਤਾਂ ਪੂਰੇ ਫੈਕਟਰੀ ਐ। ਸਾਡੇ ਏਥੇ ਨਾ, ਏਸ ਕਰਕੇ
ਅੱਛਾ-ਅੱਛਾ, ਇਸ ਕਰਕੇ ਤਾਂ ਗਰਮੀ ਲਗਦੀ ਏ, ਤਾਨੂੰ ਬੋਤ
ਬੋਤ ਗਰਮੀ ਹੁੰਦੀ ਏ, ਏਧਰ ਚਾਰੋ ਫੈਕਟੀਆ ਨੇ
ਸਾਡੇ ਤੇ ਕਰ ਦੇ ਪਿੱਛੇ ਨਾ ਨਿੰਬ ਦਾ ਪੇੜ ਹੈਗਾ। ਓਸ ਕਰਕੇ ਸਾਨੂੰ ਗਰਮੀ ਨਈ ਲੱਗਦੀ ਹਾਂਜੀ। ਉਸ ਕਰਕੇ ਨੀ ਲੱਗਦੀ ਸਾਨੂੰ ਗਰਮੀ ਹਾਂਜੀ ਠੰਡੀ-ਠੰਡੀ ਹਵਾ ਲੱਗਦੀ ਐ, ਅਸੀਂ ਜਾ ਕੇ ਕਈ ਵਾਰ ਬੈ ਜਾਨੇ ਨੇ ਮੰਜਾ-ਮੰਜੀ ਢਾਕੇ ਓਥੇ ਹਾਂ, ਅੱਜ ਅਸੀਂ ਦੇਖ ਰਹੇ ਹਾਂ ਬਣਾਣ ਲੱਗੇ ਨੇ। ਨਮਕੀਨ ਚੌਲ ਬਣਾਣਗੇ।
ਹੂੰ।
ਹਾਂਜੀ। ਤੇ ਉਹ ਖਾਵਾਂਗੇ, ਤੁਸੀਂ ਯਾਦ ਕਰਾਤਾ ਸੀ ਲੱਸੀ ਲਿਆਣੀ ਹੈ ਮੈਂ ਹੁਣ
ਮੈਂ ਕਰਦੀ ਆ ਤੁਆਨੂੰ ਹਾਂਜੀ-ਹਾਂਜੀ ਠੀਕ ਏ ਸਤਿ ਸ੍ਰੀ ਕਾਲ-ਸਤਿ ਸ੍ਰੀ ਕਾਲ